ਹੈਲੋ
ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ
ਹੈਲੋ
ਨਹੀਂ ਮੈਂ ਦੂਰ ਤੇ ਨੀ ਆ ਹੋਲੀਆਂ
ਅੱਛਾ ਅੱਛਾ ਹੋਰ ਖਿਆਲ ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ
ਬਸ ਆਈ ਗਈ ਹੈ ਯਦ ਤੁਹਾਨੂੰ ਨੀ ਆਉਂਦੀ ਆ ਸਾਨੂੰ ਨੀ ਆਉਂਦੀ
ਚਲੋ ਵਧੀਆ ਵਧੀਆ।
ਹੋਰ ਬੱਚੇ ਠੀਕ ਨੇ?
ਹੋਰ ਬਸ ਸਭ ਵਧੀਆ ਤੁਸੀਂ ਸੁਣਾਓ। ਅੱਜ ਕੱਲ ਕੀ ਕਰਦੇ ਹੋ?
ਕੁਛ ਵੀ ਨੀਂ ਬਸ ਹੁਣੇ ਨਾਸ਼ਤਾ ਕਰਕੇ ਫ੍ਰਰੀ ਹੋਏ ਆਂ।
ਅੱਛਾ ਅੱਛਾ ਵ ਵਧੀਆ ਕੀ ਬਣਾਇਆ ਅੱਜ!
ਅੱਜ। ਪਰੋਂਠੇ ਬਣਾਏ ਸੀ। ਨਾਲ ਚਾਅ
ਅਰੇ ਵ ਵਧਆ ਅੱਛਾ ਅੱਛਾ, ਹੁਣ ਤਾਂ ਬੱਚਿਆਂ ਛੁੱਟੀਆਂ ਪੈ ਗਈਆਂ ਹੋਣੀਆਂ ਨਾ ਹੁ ਸਕੂਲ ਦੀਆਂ
ਆਰਾਮ ਨਾਲ ਉਠੀਦਾ ਹੁਣ ਟੈਨਸ਼ਨ ਨੀਂ ਹੁੰਦੀ ਸਕੂਲ ਬੱਚਿਆਂ ਨੂੰ ਭੇਜਣ ਦੀ। ਹਾਂ
ਹਂ, ਹੋਰ ਸੁਣਾਓ, ਬਸ ਵਧੀਆ ਬੈਠੇ ਸੀ। ਤੇ ਮੰਮੀ ਕਹਿੰਦੇ ਚਲੋ ਥੋੜੇ ਜਿਹੇ ਕੱਪੜੇ ਕੱਟ ਲਈਏ, ਮੈਂ
ਅੱਛਾ, ਬਾਈ ਕਰ ਦੇ ਪੇ ਓ।
ਹਮ ਕਹਿੰਦੇ ਚਲੋ ਕੱਟ ਲਈਏ ਥੋੜੇ ਜਿਹੇ ਕਟਿੰਗ ਕੁਟਿੰਗ ਕਰ ਲਈਏ।
ਨਾਸ਼ਤਾ ਹੋ ਗਿਆ।
ਰ ਅੱਜ ਕੀ ਸਪੈਸ਼ਲ ਬਣਾ ਰੈ ਓ। ਹੋਅਰ ਨਾਸ਼ਤਾ ਤਾਂ ਉਦ ਹੋ ਜਾਂਦਾ ਆਪਣਾ ਕਰ ਲਈਦਾ ਅੱਠ ਵਜੇ
ਅੱਛਾ ਜੀ, ਇਡੀ ਜਲਦੀ।
ਹੋਰ ਬੱਚੇ ਉੱਡ ਜਾਂਦੇ ਆ ਫਿਰ ਸਾਰੇ ਉੱਡ ਜਾਂਦੇ ਆ। ਸਾਰੇ ਉੱਠ ਜਾਂਦੇ ਨੇ ਨਾ ਫੇਰ ਹੁੰਦਾ ਫਿਰ ਚਲੋ ਹੋਰ ਬੱਚੇ ਵੀ ਜਲਦੀ ਉੱਠ ਜਾਂਦੇ ਨੇ, ਅੱਜ ਕੱਲ ਛੁੱਟੀਆਂ ਹੋਣ ਤਾਂ ਬੱਚੇ ਜਲਦੀ ਉੱਠ ਜਾਂਦੇ ਨੇ ਨਾਂ ਹੁਨ ਨਾਂ ਦੇ ਫੇਰ ਸਕੂਲ ਆਸ ਉੱਠਦੇ ਨੀਂ ਐ।
ਸਹੀ ਗਲ ਫਿਰ ਤੇ ਮਾਵਾਂ ਕੋਲ ਵੀ ਨੀਂ ਉੱਠਿਆ ਜਾਂਦਾ ਮਾਵਾਂ ਕੋਲ ਵੀ ਨੀਂ ਉੱਠਿਆ ਜਾਂਦਾ ਹੋਰ, ਬਸ। ਵਧੀਆ।
ਹੋਰ ਘਰ ਸਭ ਠੀਕ
ਸਭ ਵਧੀਆ।
ਚਲੋ ਵਧੀਆ। ਵਧੀਆ ਵਧੀਆ, ਔਰ ਅੱਜ ਕੀ ਸਪੈਸ਼ਲ ਬਨਾ ਰੈ। ਛੁੱਟੀਆਂ ਨੇ ਤੇ ਹਮ ਅੱਛਾ ਉਹ ਕਿਵੇਂ ਬਣਾਉਂਦੇ ਵੀ ਸਾਰਾ ਸਭ ਕੁਛ ਵਿੱਚ ਪਾ ਕੇ ਜਾਂ ਫਿਰ
ਟਮਾਟਰ ਲਸਣ ਪਿਆਜ ਹਰੀ ਮਿਰਚਾਂ ਸਾਰਾ ਕੁਛ ਵਿੱਚ ਪਾ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਪਿਆਜ ਔਰ ਟਮਾਟਰ ਦਾ ਤੜਕਾ ਉਹ ਲਗਾ ਲੈਂਦੇ ਹਾਂ ਬਾਅਦ ਚੋਂ
ਅੱਛਾ ਅੱਛਾ ਲਸਣ ਦਾ ਤੜਕਾ ਨੀ ਲਗਾਉਦੇ ਬਾਅਦ
ਨਹੀਂ ਬਾਅਦ ਚੋਂ ਨੀ ਲਗਾਉਂਦੇ ਪਹਿਲੇ ਪਾ ਦਿੰਦੇ ਨੇ ਮੰਮੀ ਨਾ ਹਾਂ ਅਸੀਂ ਆਪਣੇ ਉੱਥੇ ਦੱਸੋ ਉਰੇ ਤੇ ਦੂਜੇ ਤਰੀਕੇ ਪੇਕੇ ਦਾ ਬਣਾਉਾਨਦੇ ਆ ਫਿਰ ਪੇਕੇ ਤੇ ਫਿਰ ਮਾਂ ਤੇ ਅੱਧੇ ਖਾਣੇ ਨਾ
ਉਹ ਤੇ ਫਿਰ ਹੈ ਉਹ ਵੀ ਮੇ ਸਾਲ ਚ ਇੱਕ ਵਰਗੀ
ਗ ਮੀਨਾ ਹੀ ਖਾਣਾ ਹੁੰਦਾ ਮਾਂ ਤੇ ਹੱਥ ਦਾ ਉਹ ਤੇ ਤੇ ਫੇਰ ਆਪੇ ਬਣਾਓ ਤੇ ਆਪ ਖਾਓ ਸੋਹੁਰੇ ਜਾ ਕੇ ਆਪਣੀ ਮਰਜ਼ੀ ਦਾ ਬਣਾਓ ਆਪਣੀ ਮਰਜ਼ੀ ਖਾਓ
ਹ ਹੋਰ ਤੇ ਹੋਰ ਸੁਣਾਓ ਕੀ ਹਾਲ ਹੈ ਬਸ ਉਹ ਮੇਰਾ ਸੋ ਗਿਆ ਛੋਟਾ ਹੱ ਤੇ ਉਹ ਮੇਰੀ ਬਸ ਕੁੜੀ ਖੇਲਦੀ ਵੀ ਹੈ
ਸਕੂਲ ਦਾ
ਵਗੈਰਾ ਹੁਣ ਕਰਨਗੇ ਬੱਚੇ
ਆਣਾ ਨੀ ਘਰ ਨੀ ਆਉਣਾ
ਬਸ ਆਵਾਂਗੇ ਕਿਸੇ ਦਿਨ ਤੁਸੀਂ ਸਪੈਸ਼ਲ ਕੁਛ ਬਣਾਓ ਕਰੋ ਫੇਰ ਆਵਾਂਗੇ ਸਪੈਸ਼ਲ ਡਿਸ਼
ਸਪੈਸ਼ਲ ਤੁਸੀਂ ਦੱਸੋ ਤੁਸੀਂ ਕੀ ਖਾਓਗੇ ਸਪੈਸ਼ਲ ਅਸੀਂ ਉਹੀ ਬਣਾ ਲਾਂਗੇ ਸਪੈਸ਼ਲ
ਹਮ ਜੋੋ ਮਰਜੀ ਅੱਛਾ ਤੁਸੀਂ ਇੱਕ ਵਾਰ ਮੈਨੂੰ ਮਿਲੇ ਸੀ ਰਸਤੇ ਚ ਤੁ ਸੂਟ ਬੜਾ ਸੋਹਣਾ ਪਾਇਆ ਸੀ ਮੈਂ ਕਿਹਾ ਮੈਂ ਪੁੱਛਾਂਗੀ ਗ ਉਹਨਾਂ ਨਾ ਸੂਟ ਤੁਸੀਂ ਬੜਾ ਸੋਹਣਾ ਪਾਇਆ ਹੋਇਆ ਸੀ ਹਾਂ ਤੇ ਕਿ ਜਥ ਤੁਸੀਂ ਔਨਲਾਈਨ ਮੰਗਉਦੇ ਹੋ ਯਾ ਫਿਰ
ਨਹੀਂ-ਨਹੀਂ ਮੈਂ ਖੁਦ ਹੀ, ਪਰਚੇਜ ਕਰਨ ਚਾਹੁੰਨੇ ਹਾਂ।
ਅੱਛਾ-ਅੱਛਾ-ਅੱਛਾ,
ਔਨਲਾਈਨ ਦੇਖੋ ਕੁੱਛ ਤੇ ਫੇਰ ਆਦਾ ਕੁਛ ਹੋਰ ਹੈ।
ਇਹ ਤੇ ਫਿਰ ਹੈਗਾ ਤੇ ਬਿਲਕੁਲ ਹੈਗਾ ਤੇ ਹਾਂ।
ਕਿ ਆਪਣੀ ਮਨਪਸੰਦ ਦਾ ਜਾਓ ਆਪਣੀ ਦੁਕਾਨ-ਦੁਕਾਨ ਜਿਹੜੀ ਵੀ ਹੈਗੀ ਹੈ। ਫੇਰ ਅਸੀਂ ਉੱਥੋਂ ਦੀਆਂ ਆਪ ਲੈ ਕੇ ਆਦੇ ਨਾਲ ਚਾਰ ਚੀ ਨੂੰ ਲੈ ਜਾਂਦੀ ਆ ਨਾ ਮੈਂ, ਗੁਰਮੀਤ ਚਾਚੇ ਜਾਣਦੇ ਨੇ ਨਾ ਨਾਲ
ਹੂੰ, ਅੱਛਾ-ਅੱਛਾ,
ਉਹਨਾਂ ਨਾਲ ਜਾ ਕੇ ਫਿਰ ਕੁਛ ਆਪਣੇ ਪਸੰਦ ਹੋ ਜਾਂਦੀ ਹੈ ਕੁਛ ਦੂਜੇ ਦੀ ਵੀ ਹੋ ਜਾਂਦੀ ਐ। ਫਿਰ ਉਹਨਾਂ ਨਾਲ ਜਾ ਕੇ ਲਿਆਦੀਆਂ ਹੋਰ ਤੁਸੀਂ ਕਦੋਂ ਆਣਾ ਘੁੰਮਣ ਫਿਰਨ
ਬੱਚਿਆਂ ਕਰਕੇ ਇੱਕ ਟਾਈਮ ਨੀ ਲੱਗਦਾ ਇੱਕ ਗਰਮੀ ਕਿਨੀ ਹੈ,
ਗਰਮੀ ਬੜੀ ਹੈਗੀ ਹੈ ਸਵੇਰੇ ਹੀ ਇੰਨੀ ਤੇਜ਼ ਧੁੱ
ਇਨੀ ਆ ਤੇ ਬਸ ਨਿਕਲ ਜੇ ਨੀ ਕਰਦਾ ਹੋਰ ਤੇ
ਹੋ ਚਾਚੀ ਦਾ ਆਦਾ ਫੋਨ ਦੁਜੀ ਚਚੀ ਦਾ ਫੋਨ ਆਦਾ। ਹੈਲੋ,
ਹਾਂ,
ਹੂੰ, ਮੈ ਕਿਹਾ ਰੋਜੀ ਚਾਚੀ ਤਾਂ ਫੋਨ ਆਦਾ ਐ, ਹੈਲੋ ਹੁੰਦਾ ਤਾ ਪਿਆ ਹੈਲੋ, ਹੈਲੋ,